ਹੈਲੋ ਸਸ ਸ੍ਰੀ ਕਾਰ ਜੀ ਹੋਰ ਕਿਵੇ ਹੋ ਜੀ ਤੁਸੀਂ?
ਠੀਕ ਆ ਜੀ ਵਧੀਆ।
ਹੈਲੋ?
ਹੈਲੋ ਠੀਕ ਆ ਜੀ ਵਧੀਆ।
ਆਵਾਜ ਨਈ ਆ ਰਈ ਥੋਡੀ।
ਕੀ ਗੱਲ ਹੈ ਜੀ ਅਸੀਂ ਤਾਂ ਬੋਲਦੇ ਹਾਂ
ਹਾਂਜੀ ਹਾਂ ਹੁਣ ਆਈ ਹੈ ਜੀ
ਹੁਣ ਬਾਲਾ ਉੱਚੀ ਬੋਲਦੀ ਹਾਂ ਜੀਵੇੈਂ
ਅੱਛਾ ਜੀ ਅੱਛਾ ਤੇ ਹੋਰ ਤੁਸੀ ਕੀ ਕਰ ਰਹੇ ਸੀਗੇ?
ਕੁਸ ਨੀ ਜੀ ਬਸ ਫਰੀ ਸੀ ਹਜੇ।
ਅੱਛਾ ਜੀ ਅੱਛਾ।
ਧੁੱਪ ਵਾੜੀ ਐ ਜੀ ਹਜੇ ਮੱਝਾਂ ਕੱਢੀਆ ਨੀ ਅੰਦਰੋ।
ਹਾਂਜੀ, ਹਾਂਜੀ।
ਹਾਂ ਤਾਂ ਤੁ
ਏ ਤਾਂ ਹੈਗਾ ਗਾਈ। ਤੇ ਚਲੋ ਅੱਜ ਆਪਾਂ ਰੰਗਾ ਵਾਰੇ ਗੱਲ ਕਰਦੇ ਆ ਜੀ।
ਹਾਂਜੀ ਹਾਂ।
ਜੇੜੇ ਰੰਗ ਨੇਂਗੇੇ ਓ ਬੋਤ ਸਾਰੇ ਤਰਾਂ ਦੇ ਹੁੰਦੇ ਨੇ ਦੇਖੋ।
ਹਾਂਜੀ ਹਾਂ।
ਜੇੜੇ ਕਿ ਕੱਲੇ ਆਪਣੀ ਜ਼ਿੰਦਗੀ ਨੂੰ ਨਹੀਂ ਸਗੋ ਆਪਣੇ ਆਲੇ-ਦੁਆਲੇ ਨੂੰ ਨੇ ਜਿੜੇ ਓਨਾਂ ਨੂੰ ਵੀ ਬੋਤ ਜਾਦਾ ਖੂਬਸੂਰਤ ਬਨਾਉਂਦੇ ਨੇ ਗੇ ਦੇਖੋ।
ਹਾਂਜੀ ਹਾਂ।
ਅਪਣੇ ਆਲੇ-ਦੁਆਲੇ ਹੁੰਦੇ ਨੇ ਲਾਲ, ਪੀਲਾ, ਨੀਲਾ, ਹਰਾ।
ਹਾਂਜੀ ਹਾਂ।
ਏਨਾਂ ਦੇ ਵਿੱਚ ਕਈ ਰੰਗ ਐਵੇਂ ਹੁੰਦੇ ਨੇ ਹੈਗੇ ਜਿੰਨਾਂ ਨੂੰ ਮਿਲਾ ਕੇ ਹਨਾ ਦੂਜੇ ਰੰਗ ਵੀ ਬਣਾਏ ਜਾਂਦੇ ਨੇ।
ਹਾਂਜੀ ਹਾਂ।
ਜਿਵੇਂ ਕਿ ਲਾਲ, ਪੀਲਾ, ਨੀਲਾ
ਹਾਂਜੀ ਹਾਂ।
ਏਨਾਂ ਦੇ ਵਿੱਚ ਕੋਈ ਵੀ ਰੰਗ ਮਿਲਾਉਨੇ ਆ ਗੇ ਤਾਂ ਦੂਜਾ ਰੰਗ ਮਬ ਬਨ ਜਾਂਦਾ ਹੈਗਾ। ਕੇਓਂ ਕੇ ਰੰਗ ਨੇ ਜੇੜੇ ਹਰ ਏਕ ਚੀਜ਼ ਨੂੰ ਆਪਦੀ ਹੀ ਪੈਚਾਣ ਦਿੰਦੇ ਰੈਂਗੇ।
ਹਾਂਜੀ ਹਾਂ।
ਕੋਈ ਸੂਟ ਹੋ ਗੇਆ, ਟੀ ਸ਼ਰਟ ਹੋ ਗੀ ਲੋਵਰ ਹੋ ਗਈ, ਪੈਂਟ ਹੋ ਗੀ
ਹਾਂਜੀ ਹਾਂ।
ਏ ਸਾਰੇ ਅਲੱਗ ਅਲੱਗ ਰੰਗਾਂ ਦੇ ਹੁੰਦੇ ਨੇ ਦੇਖੋ।
ਹਾਂਜੀ ਹਾਂ।
ਵੀ ਦੋ ਤਰ੍ਹਾਂ ਦੇ ਰੰਗ ਹੁੰਦੇ ਨੇ ਇੱਕ ਪ੍ਰਾਇਮਰੀ ਹੁੰਦੇ ਨੇ ਇੱਕ ਸੈਕੰਡਰੀ ਹੁੰਦੇ ਨੇ ਦੇਖੋ।
ਹਾਂਜੀ
ਰੰਗਾਂ ਦੇ ਵਿੱਚ ਤਾਂ ਆਪਾਂ ਕੁਛ ਵੀ ਨਹੀਂ ਮਿਲਾ ਸਕਦੇ ਹੈਗੇ।
ਹਾਂਜੀ ਹਾਂ।
ਕਿ ਉਹਦੇ ਵਿੱਚ ਹੋਰ ਰੰਗ ਨੂੰ ਮਿਲਾ ਕੇ ਆਪਾਂ ਹੋਰ ਰੰਗ ਤਿਆਰ ਕਰਦੇ ਹਾਂ ਤਾਂ ਉਹ ਸਕਡਰੀ ਰੰਗ ਬਣ ਜਾਂਦਾ ਦੇਖ।
ਹਾਂਜੀ ਹਾਂ ਇਹ ਤਾਂ ਹੈ ਹੀ।
ਦੇ ਵਿੱਚ ਪੀਲਾ ਮਿਲਾਉਂਦੇ ਉਹ ਸੰਤਰੀ ਬਣ ਜਾਂਦਾ ਹੈ।
ਹਾਂਜੀ ਹਾਂ।
ਨੀਲੇ ਦੇ ਵਿੱਚ ਪੀਲਾ ਮਿਲਾਉਂਦੇ ਆ ਤਾਂ ਉਹ ਹਰਾ ਬਣ ਜਾਂਦਾ ਹੈ।
ਹਾਂਜੀ ਹਾਂ।
ਤੇ ਇਹ ਕੀ ਨੇ ਗੇ ਜਿਹੜੇ ਰੰਗ ਨੇ ਆਪਣੇ ਲਈ ਬਹੁਤ ਵਧੀਆ ਨੇਗੇ ਦੇਖੋ। ਕਿਉਂਕਿ ਹੁਣ ਆਪਾਂ ਮੌਸ ਮੌਸਮ ਦੇ ਹਿਸਾਬ ਦੇ ਨਾਲ ਹੀ ਆਪਣੇ ਕੱਪੜਿਆਂ ਦੇ ਰੰਗ ਹੈ ਜਿਹੜੇ ਉਹ ਪਾਉਂਦੇ ਆਗੇ।
ਹਾਂਜੀ ਹਾਂ।
ਜਿਵੇਂ ਕਿ ਤੁਸੀ ਲਾ ਲਓ ਵੀ ਗਰਮੀ ਦਾ ਮੌਸਮ ਹੈ ਹੋਨ।
ਹਾਂਜੀ
ਗਰਮੀ ਦੇ ਮੌਸਮ ਚ ਤੁਸੀਂ ਕੇੜੇ ਰੰਗਾਂ ਦੇ ਕੱਪੜੇ ਪਾਓਨੇ ਓ?
ਅਸੀਂ ਪਾਉਨੇ ਆ ਵੀ ਬਸ ਮੀਡੀਅਮ ਹੋਨ ਜੀ।
ਅੱਛਾ ਜੀ ਅੱਛਾ।
ਗੂੜੇ ਹੋਨ ਨਾ ਵਾੜੇ ਫਿੱਕੇ ਹੋਨ।
ਹਾਂਜੀ ਹਾਂ ਹਾਂ।
ਉਹ ਉਮਰ ਦੇ ਹਿਸਾਬ ਨਾਲ ਪਾਏ ਜਾਂਦੇ ਨੇ ਜੀ।
ਜੇ
ਹਾਂਜੀ
ਅੱਜ ਕੱਲ੍ਹ ਤਾਂ ਤੁਸੀਂ ਲਾ ਲਓ ਵੀ ਲੋਕ ਸਰਦਾਰੀ ਦਾ ਰੰਗ ਹੀ ਪਾਉਣਾ ਪਸੰਦ।
ਹਾਂਜੀ ਹਾਂ।
ਕਿਉਂਕਿ ਗਰਮੀ ਦੇ ਵਿੱਚ ਵੀ ਲਾ ਲਓ ਤੁਸੀਂ ਲੋਕਾਂ ਨੂੰ ਦੇਖਣ ਦੇ ਵਿੱਚ ਗੂੜੇ ਰੰਗ ਹੀ ਹੋਰ ਤਰ੍ਹਾਂ ਲੱਗਦੇ।
ਹਾਂਜੀ ਹਾਂ ਲੱਗਦੇ ਨੇ ਕੋਈ ਪਸੰਦ ਨਹੀਂ ਕਰਦਾ ਜੀ ਗੂੜੇ ਕਲਰਾਂ ਨੂੰ ਹੁਣ।
ਹਾਂਜੀ ਹਾਂਜੀ। ਹੁਣ ਤੁਸੀਂ ਲਾ ਲਓ ਵੀ ਲਾਲ ਪੀੜਾ ਕੋਈ ਨੀ। ਪਾਉਂਦਾ ਹੈਗਾ ਦੇਖੋ। ਹੁਣ ਤਾਂ ਜਿਹੜੇ ਫਿਕੇ ਹਾਂਜੀ ਹਾਂਜੀ।
ਇਹ ਤਾਂ ਹੈ ਹੀ।
ਹੁਣ ਤਾਂ ਜਿਹੜਾ ਵੀ ਤੁਸੀਂ ਲੈ ਲਓ ਵੀ ਕੱਪੜਾ ਖਰੀਦਣ ਜਾਂਦਾ ਹੈਗਾ ਹਰ ਇੱਕ ਕਹਿੰਦਾ ਕੁੜੀ ਹੈ ਜੇ ਕੋਈ ਹੈ ਨਾ। ਬੋੜੀ ਹੈ ਇਹ ਕਹਿਣਗੇ ਕਿ ਸਾਨੂੰ ਤਾਂ ਫਿਕੇ ਰੰਗ ਦਿਖਾਓ।
ਹਾਂਜੀ ਹਾਂ ਬੁੜੀਆਂ ਵਾਲੇ ਰੰਗ। ਮੁਟਿਆਰਾਂ ਕੁੜੀਆਂ ਪਾ ਰਹੀਆ ਨੇ।
ਹਾਂ ਅੱਜ ਕੱਲ੍ਹ ਬਹੁਤ ਪਾ ਰਹੀਆਂ ਹੈਗੀਆਂ ਹਾਂਜੀ ਹਾਂ। ਬਹੁਤ ਜੀ ਬਹੁਤ ਕਿਉਂਕਿ ਪਿਛਲੇ ਸਮੇਂ ਤੋਂ ਲਾਲੋ ਵੀ ਜਿਹੜੀਆਂ ਕੁੜੀਆਂ ਨੇ ਤੁਸੀਂ ਉਹ ਵੀ ਫਿੱਕੇ ਰੰਗ ਪਾਉਣ ਲੱਗ ਗਈਆਂ। ਕਿਉਂਕਿ ਵੀ ਆਪਾਂ ਕਹਿੰਦੇ ਵੀ ਜੇ ਜਿਵੇਂ ਸਮੇਂ ਦੇ ਹਿਸਾਬ ਦੇ ਨਾਲ। ਨਾਲ ਸਾਰਾ ਕੁਛ ਹੈ ਜਿਹੜਾ ਉਹ ਬਦਲਦਾ ਜਾਂਦਾ ਹੈ।
ਕੀ ਹਾਂ ਇਹ ਤਾਂ ਹੈ ਈ।
ਪਹਿਲਾਾਂ ਲੋਕ ਸੀ ਜਿਹੜੇ ਗੂੜੇ ਰੰਗ ਦੇ ਕੱਪੜੇ ਪਾਉਂਦੇ ਸੀਗੇ।
ਹਾਂਜੀ ਉਦੋਂ ਇੰਨੀ ਨੌਲੇਜ ਹੈ ਨੀ ਤੀ ਗਰਮੀ ਦੇ ਵਿੱਚ ਵੀ ਗੂੜੇ ਪਾਈ। ਫਿੱਕੇ ਪਾਈਂਦੇ ਆ।
ਹਾਂਜੀ ਹਾਂ।
ਇਹ ਥੋੜ੍ਹੀ ਜਿਹੀ ਹੁਣ ਨੌਲਜ ਵੱਧ ਗਈ ਜੀ।
ਹਾਂਜੀ ਹਾਂ, ਹੁਨ ਲੋਕ ਨਾ ਪੜੇ ਲਿ ਖੇ ਹੋ ਗਏ ਤਾਂ ਓਨਾਂ ਨੂੰ ਰੰਗਾਂ ਦੇ ਬਾਰੇ ਸਾਰਾ ਕੁਛ ਪਤਾ ਲੱਗਣ ਲੱਗ ਗੇਆ।
ਜੀ ਹਾਂ।
ਕੇਓਂ ਕੇ ਜੇੜੇ ਫਿੱਕੇ ਰੰਗ ਹੁੰਦੇ ਨੇ ਮੀਡੀਅਮ ਕਲਰ ਜਿਵੇਂ ਤੁਸੀ ਕੈਨੇ ਓ, ਓ ਲੋਕਾਂ ਨੂੰ ਜਾਦਾ ਖਿੱਚਦੇ ਨੇਂਗੇ।
ਹਾਂਜੀ ਹਾਂ।
ਕਿਉਂਕਿ ਕੋਈ ਵਿਆਹ ਸ਼ਾਦੀ ਦਾ ਮੌਸਮ ਐ, ਓਦੋ ਤੇ ਉਹ ਗੂੜੇ ਰੰਗ ਦੇ ਸੂਟ ਨੇ ਜੇੜੇ ਪਾ ਲਾਂਦੇ। ਹੈਂਗੇ।
ਫੇਰ ਓ ਸਰਦੀਆਂ ਦੇ ਵਿੱਚ ਆਓਂਦੇ ਨੇ ਨਾ ਜੀ।
ਹਾਂਜੀ-ਹਾਂਜੀ।
ਸਰਦੀਆਂ ਦੇ ਵਿੱਚ ਤਾ ਚਲ ਜਾਂਦੇ ਨੇ ਜੀ, ਓਹੋ ਗਰਮੀਆਂ ਦੇ ਵਿੱਚ ਨਈ ਚੱਲਦੇ।
ਹਾਂਜੀ-ਹਾਂਜੀ, ਬਿਲਕੁਲ ਜੀ।
ਕੋਈ ਗਰਮੀਆਂ ਦੇ ਵਿੱਚ ਸਰਦੀ ਕਰਦਾ ਜੀ।
ਹਾਂਜੀ, ਹਾਂ।
ਗਰਮੀਆਂ ਦੇ ਵਿੱਚ ਕੋਈ ਨੀ ਸਰਦੀ ਕਰਦਾ ਜੀ।
ਕਿਉਕਿ ਗਰਮੀਆਂ ਦੇ ਵਿੱਚ ਏਹਤ ਵੀ ਐ ਨਾ, ਜਿਹੜੇ ਆਪਾਂ ਕੈਨੇਂ ਵੀ ਸਰਦਾਰੀ ਕਲਰ ਨੇ ਠੰਡੇ ਜਿਹੇ ਕਲਰ ਕਲਰ ਹੁੰਦੇ ਨੈਂਗੇ, ਏ ਆਪਾਂ ਨੂੰ ਜੇੜੀਆਂ ਆਪਣੀਆਂ ਅੱਖਾਂ ਨੇ ਓਨਾਂ ਓਨਾਂ ਨੂੰ ਵੀ ਦੇਖਨ ਚ ਸਕੂਨ ਵੀ ਦਿੰਦੇ ਨੇ, ਆਰਾਮ ਮਿਲਦੈ ਨਾਲੇ ਸ਼ਾਂਤੀ ਮਿਲਦੀ ਐ।
ਹਾਂਜੀ, ਹਾਂ, ਏ ਤਾ ਹੈ।
ਅੱਜ ਕੱਲ ਤਾ ਲੋਕ ਬੀ ਜਿੱਦਾਂ ਕੈ ਤੁਆਡੀ ਗਰਮ ਮੌਸਮ ਦੇ ਹਿਸਾਬ ਨਾਲ ਈ ਕੱਪੜਾ ਪੈਣ ਅੰਡੇ ਪੈਣ।
ਹਾਂਜੀ, ਹਾਂ।
ਤੇ ਤੁਸੀ ਵੀ ਕਦੇ ਗੂੜੇ ਰੰਗ ਪੈਨੇ ਨੇਂ ਗੇ?
ਨਾ ਜੀ, ਅਸੀ ਤਾ ਨੀ ਕਦੇ ਗੂੜੇ ਰੰਗ ਪੈਨੇ, ਅਸੀ ਤਾ ਸ਼ੁਰੂ ਤੋ ਈ ਫਿਕੇ ਰੰਗ ਪਹਿਨਦੇ ਐ ਜੀ?
ਐਛਾ ਜੀ, ਅੱਛਾ ਵੀ ਤਾਨੂੰ ਦੇਖਨ ਦੇ ਵਿੱਚ ਜੇੜੇ ਗੂੜੇ ਰੰਗ ਨੇ, ਓ ਕਿਵੇਂ ਲੱਗਦੇ ਨੇ ਗੇਂ।
ਸਾਨੂੰ ਓਹ ਦੂਜੇ ਦੇ ਪਾਏ ਹੋਏ ਤਾਂ ਬੜੇ ਸੋਨੇ ਲੱਗ ਹੇ ਹੁੰਦੇ ਨੇ ਜੀ।
ਅੱਛਾ ਜੀ, ਅੱਛਾ।
ਪਰ ਆਪਦੇ ਪਾਇਆ ਹੋਇਆ ਨਈ ਜਚਦਾ ਜੀ ਮਨ ਨੂੰ, ਓਹ
ਹਾਂਜੀ, ਹਾਂਜੀ ਇਹ ਗੱਲ ਤਾਂ ਹੈਗੀ ਐ ਜੀ।
ਹਾਂਜੀ, ਤਾਂ ਕਰਕੇ ਅਸੀ ਗੂੜੇ ਕਲਰ ਲੈਂਦੇ ਨੀ ਵੀ, ਜੇ ਆਪਦੇ ਮਨ ਦੇ ਪਾਏ ਹੋਏ ਨੀ
ਹਾਂਜੀ-ਹਾਂਜੀ, ਹਾਂ, ਬਿਲਕੁਲ ਜੀ, ਬਿਲਕੁਲ।
ਬਹੁਤ ਸੋਹਣੇ ਲੱਗਦੇ ਨੇ ਜੀ ਵੀ ਇਹਨਾ ਦੇ ਬਹੁਤ ਸੋਹਣਾ ਜਚ ਰੇਆ।
ਇਹ ਤੇ ਹੈ।
ਹਾਂਜੀ।
ਜਿਵੇਂ ਹੁਨ ਲਾਲੋ ਵੀ ਤੁਸੀਂ, ਹਾਂਜੀ
ਜਿਹੜਾ ਇਹ ਵਈ ਬੰਦੇ ਦਾ ਜੀ ਸਾਫ ਰੰਗ ਜਿਆਦਾ ਹੋਵੇ
ਹਾਂਜੀ ਹਾਂ, ਬਿਲਕੁਲ ਜੀ।
ਜੇ ਹੁਣ ਆਪਣਾ ਰੰਗ ਹੀ ਥੋੜਾ ਜਾ ਕਣਕ ਬੰਨਾ ਜੀ ਉਤੇ, ਆਪਾ ਲਾਲ ਪੀਲਾ ਸੂਟ ਪਾਵਾਂਗੇ।
ਹਾਂਜੀ। ਹਾਂ, ਉਹ ਤਾਂ ਦੇਖਣ ਵਾਲੇ ਨੂੰ ਹੀ ਭੈੜਾ ਲੱਗੇੂਗਾ।
ਖਣਾਲੇ ਨੂੰ ਭੈੜਾ ਲੱਗਦਾ ਜੀ ਮੇਰਾ।
ਬਿਲਕੁਲ ਐ ਤਾਂ ਹੀ
ਹਾਂ- ਹਾਂ -ਜੀ,
ਪਰ ਇਹ ਹੈ। ਵੀ ਵਿਆਹ ਕਿਉਂਕਿ ਸਰਦੀ ਦੇ ਵਿੱਚ ਹੀ ਆਉਂਦੇ ਨੇ ਉਦੋਂ ਲੋਕ ਗੂੜੇ ਕੱਪੜੇ- ਜ਼ਰੂਰ ਭੈਣ
ਹਾਂਜੀ। ਹਾਂ, ਉਦੋਂ ਫੇਰ ਠੰਡ ਹੁੰਦੀ ਹੈ ਜੀ ਜਿਹੜੇ ਬੰਦੇ ਦਾ ਰੰਗ ਠੀਕ ਹੁੰਦਾ ਉਹ ਵੀ, ਗੋਰਾ ਹੋ ਹੋ ਜਾਂਦਾ ਜੀ।
ਹਾਂਜੀ। ਹਾਂ, ਸਰਦੀ ਦੇ ਵਿੱਚ ਤਾਂ ਬਹੁਤ
ਹਾਂਜੀ। ਹਾਂ, ਗਰਮੀ ਦੇ ਵਿੱਚ ਤਾਂ ਫੇਰ ਆਪਣਾ ਮੇਕਅਪ ਵੀ ਨੀ ਰਹਿੰਦਾ ਜੀ ਕਰਿਆ ਹੋਇਆ।
ਹਾਂਜੀ -ਹਾਂਜੀ ਜਿਵੇਂ ਤੁਸੀਂ ਲਾਲੋਗੇ ਆਪਾਂ
ਵਿਲ ਜਾਂਦਾ ਐ।
ਹਾਂਜੀ, ਹਾਂਜੀ।
ਹਾਂਜੀ, ਤਾਂ ਕਰਕੇ ਫੇਰ ਹੁਣ ਕੋਈ ਪਾਉਂਦਾ ਨੀ ਜੀ ਗੂੜੇ ਕਲਰ।
ਹਾਂਜੀ, ਹਾਂਜੀ।
ਰੇ ਜੀ ਅਗਲਾ ਓਨੂੰ ਸਾਮ ਕੇ ਰੱਖ ਰੱਖ ਦਿੰਦਾ ਅਗਲਾ ਕੈਂਦਾ ਚੱਲ ਸਿਆਲ ਵਿੱਚ ਪਾਵਾਂਗੇ।
ਤੇੜੇ ਅਲੱਗ ਅਲੱਗ ਰੰਗ ਹੁੰਦੇ ਨੇ ਓਨਾਂ ਦਾ ਅਲੱਗ ਅਲੱਗ ਮਹੱਤਵ ਹੈ ਜੇੜਾ ਹੁੰਦਾ ਹੈਗਾ ਦੇ ਕੌਣ?
ਜੀ ਹਾਂ।
ਜਿਵੇਂ ਹੁਣ ਆਪਣਾ ਲਾ ਲਓ ਵੀ ਤੁਸੀਂ ਤਿਰੰਗਾ ਝੰਡਾ ਹੈਗਾ ਉਹਦੇ ਵਿੱਚ ਤਿੰਨ ਰੰਗ ਨੇ ਗੇ।
ਹਾਂਜੀ।
ਤਰੀ ਹਰਾ ਤੇ ਚਿਟਾ।
ਹਾਂਜੀ ਹਾਂ।
ਤੇ ਜਿਹੜਾ ਚਿੱਟਾ ਰੰਗ ਹੈ ਉਹ ਕਹਿ ਦਿੰਦੇ ਨੇ ਵੀ ਸ਼ਾਂਤੀ ਪਵਿੱਤਰਤਾ ਸਾਦਗੀ ਤੇ ਸੱਚਾਈ ਤੇ ਪ੍ਰਤੀਕ ਹੈਗਾ।
ਹਾਂਜੀ ਹਾਂ।
ਤੇ ਜੇੜਾ ਓਦੇ ਵਿੱਚ ਕੀ ਹੈਗਾ ਸੰਤਰੀ ਰੰਗ ਐ ਓ ਜਿਵੇ ਕੈ ਦੇਨੇ ਆ ਆਪਾਂ ਬਹਾਦਰੀ ਤੇ ਤਿਆਗ ਦਾ ਪ੍ਰਤੀਕ ਐ। ਸੰਤਰੀ ਰੰਗ ਨੂੰ ਵੀ ਜਿਵੇਂ ਅ ਪਾਂ ਕੈਂ ਦਿਨੇ ਹੈਂਗੇ ਸਿੱਖ ਨੇ ਜਿੜੇ ਉਹ ਸਿੱਖ ਧਰਮ ਦੇ ਵਿੱਚ ਬੋਹਤ ਪਰਨੇ ਬਨਦੇ ਨੇ ਜ
ਹਾਂਜੀ ਹਾਂ, ਹਾਂਜੀ ਹੁੰਦੇ ਨੇ ਜੀ ਵਾਧੂ।
ਤੇ ਉ ਲਾ ਲਓ ਵੀ ਸਰੋਪੇ ਵਗੈਰਾ ਵੀ ਨੇ ਜੇੜੇ ਓ ਸੰਤਰੀ ਰੰਗ ਦੇ ਹੀ ਦਿੰਦੇ ਨੈਂਗੇ।
ਹਾਂਜੀ ਹਾਂ।
ਏਸ ਤੋਂ ਬਿਨਾਂ ਜੇੜਾ ਇੱਕ ਤਿਰੰਗੇ ਝੰਡੇ ਦੇ ਵਿੱਚ ਹਰਾ ਰੰਗ ਐ ਓਨੂੰ ਆਪਾਂ ਕੈ ਦਾ ਨੇ ਵੀ ਜਿਵੇਂ ਖੁਸ਼ਆਲੀ ਦਾ ਪ੍ਰਤੀਕ ਐ ਦੇਖੋ ਹਨਾ, ਬੀ ਮਤਲ ਕੇ ਆਪਣੇ ਦੇਸ਼ ਨੂੰ ਅੱਗੇ ਵਦਣ ਦੇ ਵਾਸਤੇ ਪ੍ਰੇਰਿਤ ਕਰਦਾ ਐਗਾ।
ਅ ਹਾਂਜੀ ਹਾਂ।
ਤਦੇ ਵਿੱਚ ਵੀ ਲਾਲੋ ਤੁਸੀਂ ਕੁਦਰਤ ਦਾ ਵੀ ਇੱਕ ਤਰਾਂ ਹਰਾ ਰੰਗ ਈ ਐਗਾ।
ਹਾਂਜੀ ਹਾਂ, ਹੈਗਾ ਤਾਂ ਹੈਗਾ ਜੀ।
ਹਾਂਜੀ ਹਾਂ, ਤੇ ਓਸ ਤੋਂ ਬਿਨਾਂ ਜੇੜਾ ਤੇ ਕੈਣੇ ਜਿਵੇਂ, ਲਾਲ ਰੰਗ ਹੁੰਦਾ ਓ ਖਾਤਰੇ ਦਾ ਕੈ ਦਿੰਦੇ ਨੇਗੇ।
ਹ, ਹਾਂਜੀ।
ਪਰ ਏ ਕਿ ਐ ਵੀ ਆਪਾਂ ਨੂੰ ਊਰਜਾ ਜਰੂਰ ਦਿੰਦਾ ਊਰਜਾ ਤੇ ਉਤਸਾਅ ਏ ਜੇੜਾ ਓ ਆਪਣੇ ਚ ਪੈਦਾ ਕਰਦਾ ਐਗਾ।
ਅੱਛਾ ਜੀ-ਅੱਛਾ ਜੀ।
ਏ ਰੰਗ ਨੇ ਜੇੜੇ ਆਪਦਾ-ਆਪਦਾ ਮਹਾਤਵ ਹੈਗਾ ਓ ਵੀ, ਰੱਖਦੇ ਨੇਗੇ ਦੇਖੋ ਹਨਾ?
ਹਾਂਜੀ ਹਾਂ ਓ ਤਾਂ ਹੈ ਈ।
ਬੀ ਜੇੜਾ ਆਪਣਾ ਸੱਬੇਆਚਾਰ ਐਗਾ ਓ ਰੰਗ ਬਰੰਗਾ ਐਗਾ
ਹਾਂਜੀ।
ਜੇੜੇ ਲੋਕ ਨੇ ਅਲੱਗ-ਅਲੱਗ ਫੰਕਸ਼ਨਾਂ ਤੇ ਅਲੱਗ-ਅਲੱਗ ਤਰਾਂ ਦੇ ਕੱਪੜੇ ਪੈਨਦੇ ਨੇ। ਜਿਵੇਂ ਕੇ ਫੁਲਕਾਰੀਆਂ, ਪੱਗਾਂ।
ਹਾਂਜੀ ਹਾਂ।
ਹੁਣ ਤੁਸੀਂ ਲਾ ਲਓ ਵੀ ਪੱਗਾਂ ਦੀ ਰੰਗ ਲਾ ਲਓ ਵੀ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ ਦੇਖੋ ਲੋਕ ਲੋਕ ਨੇ ਜਿਹੜੇ ਸਾਰੇ ਆਪਣੇ ਹਿਸਾਬ ਦੇ ਨਾਲ ਹੀ ਪੱਗ ਦਾ ਰੰਗ ਚੁਣ
ਹਾਂਜੀ ਹਾਂ ਇਹ ਤਾਂ ਹੈ ਹੀ
ਕਈ ਲੋਕ ਨੇ ਜਿਹੜੇ ਸ਼ੇਡ ਲੈਣਾ ਪਸੰਦ ਕਰਦੇ ਨੇ ਗ
ਹਾਂਜੀ ਹਾਂ।
ਵੀ ਸਾਰਿਆਂ ਦਾ ਰੰਗਾਂ ਦਾ ਹਰ ਇੱਕ ਜ਼ਿੰਦਗੀ ਵਿੱਚ ਅਲੱਗ ਅਲੱਗ ਤਰ੍ਹਾਂ ਮਹੱਤਵ ਹੁੰਦਾ ਹੈ ਨਾ
ਹਾਂਜੀ ਹਾਂ।
ਪਸੰਦ ਕਰਦਾ ਹੈ ਤੇ ਕੋਈ ਫਿੱਕੇ ਰੰਗ ਪਸੰਦ ਕਰਦਾ।
ਹਾਂਜੀ ਹਾਂ।
ਚਲੋ ਠੀਕ ਹੈ ਜੀ ਆਪਾਂ ਧੰਨਵਾਦ ਜੀ।
ਠੀਕ ਆ ਜੀ ਓਕੇ ਜੀ।